ਹੈਲੋ, ਸਸ਼੍ਰੀ ਕਾਲ ਜੀ। ਮੈ ਠੀਕ, ਤੁਸੀ ਠੀਕ ਓ?
ਹਾਂਜੀ, ਵਧੀਆ-ਵਧੀਆ, ਹੋਰ ਕੀ ਕਰਦੇ ਸੀ?
ਕੁਛ ਨੀ ਬੈਠੇ ਸੀਗੇ, ਤੁਸੀ‌ ਦੱਸੋ
ਬਸ ਜੀ ਵਦਿਆ। ਅਰੇ ਮੈ ਤੇ ਅਪਨੇ ਬੱਚਿਆਂ ਕੋਲ ਬੋੜੀ ਪਰਸ਼ਾਨ ਹੋ ਗਈ ਆਂ, ਅਰੇ ਫੋਨ ਈ ਨੀ ਛੱਡ ਦੇ ਹਰ ਵੇਲੇ ਫੋਨ ਹੱਥ ਚ ਫੋਨ।
ਆਹੋ ਉਨੂੰ ਜ
ਬੜਾ ਮਾੜਾ ਕੰਮ ਹਾਂ, ਉਹ ਨਹੀਂ ਹਟਦੇ ਪਤਾ ਨਹੀਂ ਕਿਹੜੀ-ਕਿਹੜੀ ਸਾਈਡਾਂ ਖੋਲ੍ਹ ਕੇ ਬੈ ਜਾਂਦੇ ਨੇ। ਪਰ ਸਾਨੂੰ ਤੇ ਡਰ ਹੀਂ ਲਗਦਾ ਹੈ ਭਈਆ ਕਿਤੇ ਕੁਝ ਉਹੀ ਨਾ ਕਰ ਲੈਣ, ਗਲਤ ਹੀ ਨਾ ਦੇਖ ਲੈਣ, ਕੁਛ ਕਰ ਲੈਣ ਹੈਨਾ। ਬੱਚੇਆਂ ਦਾ ਬੜਾ ਡਰ ਲੱਗਦਾ ਐ ਛੋਟੇ ਬੱਚੇ ਨੇ, ਫੇਰ ਸਮਝਦੇ ਹੈ ਨੀ ਏ ਔਰ ਹਾਂ ਔਰ ਜੇਹੜੇ ਸਾਈਡਾਂ ਸਾਨੂੰ ਨਹੀ ਪਤਾ ਹੇਈਆ, ਜੇਹੜੇ ਫੰਕਸ਼ਨ ਸਾਨੂੰ ਨਹੀ ਪਤਾ, ੳਹ ਬੱਚੇਆਂ ਨੂੰ ਪਤਾ ਹੁੰਦੇ ਨੇ।
ਹਂਜੀ।
ਹਾਂਜ ਓਹੀ ਨਾ ਕੋਈ ਮੈਨੂੰ ਦਿੱਕਤ ਹੋਏਗੀ ਨਾ ਮੈਂ ਦੇ ਬੇਟਾ ਏਹ ਮੈਨੂੰ ਏਹ ਪ੍ਰੋਬਲਮ ਆ ਗਈ, ਚੱਟ ਸੋਲਵ ਕਰ ਦੇਨਗੇ ਫੋਨ ਤੇ ਪ੍ਰੋਬਲਮ। ਇੱਕ ਮਿੰਟਾ ਚ ਹੀ ਏਨੇ ਐਡਵਾਂਸ ਹੋ ਗਏ ਨੇ ਫੋਨ ਚਲਾ ਚਲਾ ਕੇ। ਮੈਂ ਕਿਹਾ ਏ ਸਹੀ ਵਧੀਆ ਕੰਮ ਏ ਏਨਾਂ ਦਾ। ਪਰ ਬਸ ਡਰ ਏਹੀ ਲੱਗਦਾ ਕਿ ਕਿਤੇ ਗਲਤ ਸਾਈਡ ਨਾ ਦੇਖਨ ਹੈਨਾ, ਗਲਤ ਯੂਸ ਕਰਨ ਏਹੀ ਹੁੰਦਾ ਔਰ ਜਰੂਰਤ ਤੋ ਜ਼ਿਆਦਾ ਯੂਸ ਨਾ ਕਰਨ ਫ਼ੋਨ।
ੳਹੀ ਤੇ, ਉਹੀ ਤੇ ਗੱਲ ਏ, ਬੱਚੇਆਂ ਨੂੰ ਸਮਝਾਉਣਾ ਪੈਂਦਾ ਸਮਝ ਦੇ ਨੀ ਗੱਲ ਨੂੰ।
ਸਮਝਦੇ ਹੀ ਨਈ ਏ ਸਹੀ ਗੱਲ ਏ, ਸਮਝਣ ਤਾਂ ਹੀ ਏ ਨਾ ਹੁਣ ਦਾ ਦੇਖੋ ਫ਼ਾਇਦੇ ਬਹੁਤ ਹੈ ਫੋਨ ਦੇ ਸਾਡੇ ਬਹੁਤ ਕੰਮ ਆਂਦਾ ਏਹ ਤੇ ਮੰਨਣ ਵਾਲੀ ਗੱਲ ਏ, ਸਾਡੀ ਜ਼ਰੂਰਤ ਦੀ
ਤੁਸੀਂ ਆਖੋਗੇ ਛੋ ਮੇਰੀ ਵੱਡੀ ਕੁੜੀ ਹੈ ਨਾ ਹਜੇ ੳਨੂੰ ਨੀ ਪਤਾ ੳਸ ਤੋਂ ਛੋਟੀ ਕੁੜੀ ਨੂੰ ਪਤਾ ਸਾਰਾ। ੳਹ ਵੇਖੋ ਏਨਾ ਫੋਨ ਚਲਾ ਲੈਂਦੀ ੳਨੂੰ ਏਨਾ ਨੀ ਪਤਾ ਆਈਡੀ ਚ ਕਿੱਦਾਂ ਕੀ ਬਣਾਨਾ ਤੇ ਛੋਟੀ ੳਨੂੰ ਪਤਾ ਹੈਗਾ, ੳਹ ਬਨਾ ਲੈਂਦੀ ਹੈ ਸਾਰਾ।
ਦੱਸੋ ਆਈਡੀਆ ਤਿਕਨ ਬਣਾ ਲੈਂਦੇ ਨੇ ਅਸੀ ਸਾ ਸਾਡੇ ਲੋਕੀ ਅਲੇ ਭੁਲ ਭਲ ਗਏ ਨੇ ਮੈਂ ਇੱਕ ਅੱਧੀ ਵਾਰੀ ਪਹਲੇ ਬਨਾਈ ਏ, ਹੁਣ ਮੈਂ ਕਦੇ ਬਨਾਈ ਨੀ। ਹੁਨ ਤੇ ਮੈਨੂੰ ਧਿਆਨ ਹੀ ਨੀ ਹੁੰਦਾ, ਯਾਦ ਈ ਨੀ ਰਹੰਦਾ ਕਿਵੇਂ ਬਣਾਈ ਦੀ? ਕਿਵੇਂ ਕਰੀ ਦਾ? ੳਹ ਭੁਲ ਜਾਈ ਦਾ ਤੇ ਤਾਂ ਕਰਕੇ ਬੱਚੇ ਓਹੀ ਨਾ ਅੱਜ ਕਲ ਦੇ ਬਹੁਤ ਐਡਵਾਂਸ ਹੋ ਗਏ ਨੇ ਫੋਨ ਚਲਾ ਚਲਾ
ਬਿਲਕੁ ੳਹੀ ਤੇ ਗੱਲ ਏ, ਬੱਚੇਆਂ ਨੂੰ ਅੱਗ ਸਮਝਾਈਏ ਤੇ ਸਮਝਦੇ ਨੀ। ਤੇ ੳਹ ਫੇਰ ਟੈਂਸ਼ਨ ਹੁੰਦੀ ਕਿ ਬੱਚੇ ਨੂੰ ਕੋਈ ਗਲਤ ਸਾਈਡਸ ਵਗੈਰਾ ਨਾ ਖੁੱਲ ਜਾਏ।
ਬਿਲਕੁਲ ਜੀ ਬਿਲਕੁਲ। ਸਹੀ ਗੱਲ ਏ। ਓਹੀ ਨਾ ਜੋ ਲੋਕ ਅਪਨਾ ਵਰਕ ਕਰਦੇ ਨੇ, ਅਪਨਾ ਸਕੂਲ ਦਾ ਪ੍ਰੋਜੈਕਟ ਕਰਦੇ ਨੇ ਯਾ ਕੁਛ ਸਿੱਖਦੇ ਨੇ, ਹਾਂ ਚਲੋ ਠੀਕ ਏ। ਗੇਮਿੰਗ ਚਲੋ ਲਿਮਿਟ ਦੀ ਗੇਮਿੰਗ ਵੀ ਖੇਲਣ ਕੋਈ ਗੱਲ ਨੀ ਹੁਣ ਅਸੀ ਦੋ-ਦੋ, ਢਾਈ-ਢਾਈ ਘੰਟੇ ਗੇਮ ਤੇ ਲੱਗੇ ਰਹੇ ਹੋ ੳਨਾ ਨਾਲ ਬੋਲਣਾ, ਗਾਲਾਂ ਕਢਨੀਆਂ, ਕਈ ਬੱਚੇ ਬੜੀ ਗੰਦੀ- ਗੰਦੀ ਗੇਮ ਖੇਲਦੇ ਨੇ। ੳਦੇ ਵਿੱਚ ਗਾਲਾਂ ਗੂਲਾਂ ਸਿਖ ਜਾਂਦੇ ਨੇ, ਗਲਤ ਗੱਲਾਂ ਸਿਖ ਜਾਂਦੇ ਨੇ ਤੇ ੳਹ ਚੀਜ ਬੋਹਤ ਗਲਤ ਤੇ ਬਈ ਉਹ ਤੇ ਫੋਨ ਨੇ ਬਿਲਕੁਲ ਈ ਦਿਮਾਗ ਖ਼ਰਾਬ ਕਰਤਾ ਐ ਬੱਚੇਆਂ ਦਾ।
ਸਹੀ ਗੱਲ ਐ।
ਹਾਂਜੀ ਤੇ ਏਸ ਕਰਕੇ ਸਾਨੂੰ ਫੋਨ ਨੂੰ ਨੀਡ ਰੱਖੋ ਆਦਤ ਨਾ ਬਨਾਓ। ਜਰੂਰਤ ਦੀ ਚੀਜ਼ ਹੈ ਜਰੂਰਤ ਇਸਤੇਮਾਲ ਕਰੋ ੳਨੂੰ ਹੈਬਿਟ ਨਾ ਬਨਾਓ ਅਪਨਾ ਕਿ ਅਸੀ ਹੈਬਿਟ ਹੀ ਬਨਾ ਲਈਏ।
ਹਾਂਜੀ ਹਾਂਜੀ।
ਹਾਂ ਚਲੋ ਫੋਨ ਸਾਡੇ ਬੋ ਹਤ ਕੰਮ ਆਂਦਾ ਹੈ ਕਿ ਅਸੀਂ ਕਿੱਥੇ ਵੀ ਬੈਠੇ ਹਾਂ ਦੂਰ ਬੈਠੇ ਅਪਨੇ ਰਿਲੇਟਿਵ ਨਾਲ, ਅਪਨੇ ਬੱਚੇਆਂ ਨਾਲ, ਕਿਤੇ ਵੀ ਅਸੀ ਗੱਲ ਕਰ ਸਕਨੇ ਆਂ ੳਨਾਂ ਨੂੰ ਦੇਖ ਸਕਦੇ ਆਂ। ਜਦ ਫੋਨ ਨਈ ਹੁੰਦ ਦੇ ਸੀ ੳਦੋਂ ਅਸੀ ਹਾਂ ਕਿੰਨੀ ਦਿੱਕਤ ਹੁੰਦੀ ਸੀ ਹੈਨਾ ਤੇ ਅਸੀ ਚਿੱਠੀਆਂ ਨਾਲ, ਕਬੂਤਰਾਂ ਦੇ ੳਨਾ ਨਾਲ, ਹਰ ਚੀਜ਼ ਨਾਲ ਅਸੀ ੳਹ ਕਰਦੇ ਮਿਲਣ ਦੀ ਕਹਨ ਦੀ ਕੋਸ਼ਿਸ਼ ਕਰਦੇ ਸੀ ਹੁਣ ਤੇ ਅਸੀਂ ਕਿੱਥ ਬੈਠ ਕੇ ਵੀ ਹਾਂ ਉਹੀ ਤਾਂ ਇੰਨੀ ਫੈਸਿਲਿਟੀ ਹੋ ਗਈ ਹੈ, ਫੋਨ ਦੀ ਬਹੁਤ ਜ਼ਿਆਦਾ ਅਸੀਂ ਘਰ ਬੈਠੇ ਕੁਛ ਵੀ ਔਡਰ ਕਰ ਸਕਦੇ ਹਾਂ ਗੈ ਚਾਰ ਗੈਸਟ ਆਏ ਹੋਣ, ਅਸੀਂ ਉਹਨਾਂ ਨੂੰ ਉਹ ਕਰ ਸਕਦੇ ਹਾਂ, ਕੁਝ ਵੀ ਉਹਨਾਂ ਅਸੀਂ ਮੰਗਵਾ ਸਕਦੇ ਹਾਂ, ਟਵੀਟ ਕਰ ਇੰਟਰਟੇਨ ਕਰ ਸਕਦੇ ਹਾਂ ਫੋਨ ਤੋਂ ਅਸੀਂ ਕੁਛ ਵੀ ਸਿੱਖ ਸਕਦੇ ਹਾਂ, ਕਈ ਤਰ੍ਹਾਂ ਦੀ ਇਹੋ ਜਿਹੇ ਐਪ ਹੈਗੀਆਂ ਨੇਸੀਂ ਉੱਥੇ ਡਾਂਸ ਸਿੱਖੀਏ ਕਲਾਸ ਕੁਛ ਵੀ ਸਿੱਖੀਏ ਰੈਸਿਪੀ ਕੋਈ ਵੀ ਫ਼ੋਨ ਦੀ ਦੇਖ ਨਹੀਂ ਹੋਏ ਚੱਟ ਅਸੀਂ ਖੋਲ ਕੇ ਅਸੀਂ ਫਨ ਦੀ ਰੈਸਪੀ ਦੇਖ ਲੈਂਦੇ ਹਾਂ ਕਿ ਇਹ ਕਿਵੇਂ ਵ ਲੋਕੇਸ਼ਨ ਚੈੱਕ ਕਰ ਲੈਂਦੇ ਹਾਂ, ਆਪਣੀ ਲੋਕੇਸ਼ਨ ਇੱਕ ਦੂਜੇ ਨੂੰ ਸੈਂਡ ਕਰ ਲੈਂਦੇ ਹਾਂ ਹੈ ਨਾ ਇਹ ਬਹੁਤ ਫਾਇਦੇ ਹੈਗੇ ਅਗੇ ਨੇ ਬਟ ਅਸੀਂ ਇਹ ਹੈ ਨਾ ਕਿ ਅਸੀਂ ਉਹਨੂੰ ਫਾਇਦੇ ਹੀ ਰੱਖੀਏ ਨੁਕਸਾਨ ਨਾ ਹੋਣ ਦੇਈਏ, ਆਪਣਾ ਕਿ ਜ਼ਰੂਰਤ ਤਾਂ ਜ਼ਿਆਦਾ ਅਸੀਂ ਕਿਸੇ ਚੀਜ਼ ਨੂੰ ਯੂਜ਼ ਕਰਾਂਗੇ ਨਾ ਤਾਂ ਉਹ ਸਾਡੇ ਵਾਸਤੇ ਨੁਕਸਾਨ ਹੀ ਦਿੰਦੀ ਹੈ।
ਹਾਂਜੀ।
ਹਾਂ ਅਤੇ ਇਸ ਕਰਕੇ ਕਿ ਸਾਨੂੰ ਚਾਹੀਦਾ, ਕਿ ਅਸੀਂ ਉਹਨੂੰ ਲਿਮਿਟਿਡ ਯੂਜ ਕਰੀਏ ਤੁਸੀਂ ਕਿਵੇਂ ਫਿਰ ਡਾਂਟ ਕੇ ਸਮਝਾਉਂਦੇ ਹੋ, ਬੱਚਿਆਂ ਨੂੰ ਕਿਵੇਂ ਸਮਝਾਉਂਦੇ ਹੋ ਫਿਰ
ਨਾਲ ਵੀ ਆਖਦੇ ਹਾਂ, ਕਿ ਇਹ ਵੇਖੋ ਤੁਸੀਂ ਮੈਂ ਅਸੀਂ ਜਿਵੇਂ ਪਤਾ ਹੈ, ਅਸੀਂ ਉਹਨੂੰ ਇਹੀ ਗੱਲ ਕਹਿੰਦੇ ਹਾਂ ਕਿ ਬ ਦੇੋ ਪੜ੍ਹਾਈ ਤੇ ਤ ਪੜ੍ਹਾਈ ਤੱਕ ਰੱਖੋ, ਅਸੀਂ ਸਮਝਾਉਂਦੇ ਹਾਂ ਪਿਆਰ ਨਾਲ ਉਹਨਾਂ ਨੂੰ ਪਰ ਜੇ ਅਸੀਂ ਇੱਧਰ -ਉੱਧਰ ਹੋ ਜਾਂਦੇ ਆ ਕੰਮ ਵੱਲੋਂ ਤੇ ਫੇਰ ਉਹ ਆਪਣਾ ਕਾਰਟੂਨ ਵੇਖਣ ਲੱਗ ਜਾਂਦੇ ਨੇ ਫੋਨ
ਉਹ ਹੀਏ
ਹਾਂ ਜੇ ਦੋ ਮਿੰਨਟ ਧਿਆਨ ਨਾ ਦਈਏ ਨਾ ਅਤੇ ਉਹ ਕਾਰਟੂਨ ਹੀ ਵੇਖਦੇ ਰਹਿਣ, ਉਹ ਕੰਮ ਨਾ ਕਰਨ ਸਕੂਲ ਵਗੈਰਾ ਦਾ
ਬਿਲਕੁਲ ਜੀ ਬਿਲਕੁਲ ਮੇਨ ਗੱਲ ਆ ਇਹ ਹੈ ਨਾ ਕਿ ਅੱਜ -ਕੱਲ੍ਹ ਅਸੀਂ ਪੇਰੈਂਟਸ ਹੀ ਬੱਚਿਆਂ ਨੂੰ ਵਿਗਾੜਨ ਦੇ ਵਿੱਚ ਹੱਥ ਅਤੇ ਪੇਰੈਂਟਸ ਦਾਹੀਂ ਕਿਉਂਕਿ, ਅਸੀਂ ਲੋਕ ਬੱਚੇ ਛੋਟੇ ਹੁੰਦੇ ਨੇ ਉਹਨਾਂ ਨੂੰ ਫੋਨ ਪੜ੍ਹਾ ਦਿੰਦੇ ਹਾਂ ਲੈ ਬੇਟਾ ਫੋਨ ਦੇਖ, ਹਮ ਕੰਮ ਕਰ ਲੇ ਲੇ ਬੇਟਾ ਯ ਕਰ ਲੇ ਉਹ ਕਰ ਲੇ ਹੈਂ ਅਭੀ ਆ ਰਹੀ ਹ ਤੁ ਫੋਨ ਚਲਾਓ ਹੈ ਨਾ ਉਹ ਤਦ ਹੀ ਬੱਚਿਆਂ ਨੂੰ ਹੈਬਿਟ ਪੈਂਦੀ- ਪੈਂਦੀ ਪੈ ਹੀ ਜਾਂਦੀ ਹੈ। ਕਿ ਉਹ ਬੱਚੇ ਫ਼ੋਨ ਹੀ ਫ਼ੋਨ ਯੂਜ ਕਰਦੇ ਨੇ ਫਿਰ ਉਹਨਾਂ ਨੂੰ ਅਸੀਂ ਲੋਕ ਨਹੀਂ ਅੱਛੇ ਲੱਗਦੇ ਉਹ ਨਹੀਂ ਅੱਛਾ ਲਗਦਾ।
ਹਾਂਜੀ।
ਇਹ ਇੱਕ ਟਾਈਮ ਇਹ ਆ ਜਾਂਦਾ। ਪਰ ਇਹੀ ਹੈ ਨਾ ਸਾਨੂੰ ਦੇਖਭਾਲ ਕੇ ਚੀਜ਼ ਦਾ ਇਸਤੇਮਾਲ ਕਰੀਏ। ਹਰ ਚੀਜ਼ ਨੂੰ ਲਿਮਿਟਿਡ ਯੂਜ ਕਰੀਏ ਹੈ ਨਾ
ਹਾਂਜੀ, ਬਿਲਕੁਲ ਉਹੀ ਤਾਂ ਗੱਲ ਹੈ
ਹਾਂਜੀ -ਹਾਂਜੀ। ਚਲੋ ਬੱਚਿਆਂ ਨੂੰ ਤੁਸੀਂ ਵੀ ਸਮਝਾਓ, ਅਸੀਂ ਵੀ ਸਮਝਾਵਾਂਗੇ ਬਈਆ ਬੱਚਾ ਕਿਉਂਕਿ ਬੱਚੇ ਮੰਨਦੇ ਨਹੀਂ ਹੈ। ਗੁੱਸਾ ਕਰੋ ਅਤੇ ਤਾਂ ਦਿੱਕਤ ਹੈ, ਬੱਚਿਆਂ ਨੂੰ ਅੱਜ -ਕੱਲ੍ਹ ਜ਼ਿਆਦਾ ਗੁੱਸਾ ਕਰਨ ਦਾ ਵੀ ਹਾਲ ਨਹੀਂ ਹੈ ਡਾਟਨ ਡਟਣ ਦਾ ਵੀ ਹਾਲ ਨਹੀਂ ਹੈ, ਕਿਉਂਕਿ ਬੱਚੇ ਇੱਕ ਮਿੰਟਾਂ ਹੇਚ ਹੀ ਬੜੇ ਹਾਂ ਉਹੀ ਅਤੇ ਬੱਚਿਆਂ ਨੂੰ ਕਹਿ ਨਹੀਂ ਸਕਦੇ ਅਸੀਂ ਕਿ ਪਿਆਰ ਨਾਲ ਹੀ ਸਮਝਾ ਸਕਨੇ ਆਂ ਬੱਚੇ ਆਪਣਿਆਂ ਨੂੰ ਕਿ ਫੋਨ ਦਾ ਯੂਜ਼ ਅੱਛੇ ਵਿੱਚ ਕਰੋ, ਉਹਦੀ ਹੈ ਕਿਸੀ ਚੀਜ਼ ਨੂੰ ਹੈਬਿਟ ਨਾ ਬਣਾਓ ਕਿਸੀ ਚੀਜ਼ ਦੀ ਹੈਬਿਟ ਹੋ ਜਾਯੇ ਉਹ ਬਹੁਤ ਨੁਕਸਾਨ ਦਿੰਦੀ ਹੈ ਯੂਜ਼ ਨੀਰ ਨੂੰ ਯੂਜ਼ ਕਰੋ ਮਨਾ ਨਹੀਂ ਹੈ ਉਹਦੇ 'ਤੇ ਅੱਛੀ-ਅੱਛੀ ਚੀਜ਼ਾਂ ਸਿੱਖੋ ਅੱਛਾ- ਅੱਛਾ ਕਰੋ। ਅਸੀਂ ਅਸੀਂ ਵੀ ਤੇ ਯੂਜ ਕਰਨੇ ਆਂ ਨਾ ਫੋਨ ਨੂੰ। ਫੋਨ ਕਿੰਨੇ ਕੰਮ ਆਉਂਦਾ ਸਾਡੇ ਬਈਆ, ਮੈਂ ਤਾਂ ਇਹੀ ਦੇਖਨੀ ਆਂ। ਕਿ ਫ਼ੋਨ ਦੇ ਨਾਲ ਅਸੀਂ ਕਿੰਨਾ ਕੁਛ ਕਰ ਸਕਨੇ ਆਂ। ਅਸੀਂ ਔਨਲਾਈਨ ਸ਼ੋਪਿੰਗ ਕਰ ਸਕਨੇ ਆਂ, ਫੋਨ ਦੇ ਘਰ ਬੈਠੇ ਸਾਡੇ ਕੋਲ।
ਬਿਲਕੁਲ, ਬਿਲਕੁਲ, ਬਿਲਕੁਲ ਫੋਨ ਦੇ ਫਾਇਦੇ ਵੀ ਬਹੁਤ। ਨਹੀਂ ਪਰ ਲੇਕਿਨ ਇਹ ਬੱਚੇ ਜਦੋਂ ਮਿਸਯੂਜ ਕਰਦੇ ਨੇ ਤਾਂ ਫਿਰ ਇਹ ਹੈ ਕਿ ਫੋਨ ਤੋਂ ਹੀਖਦੇ। ਕਦੇ ਗਰ ਫੋਨ ਹੀ ਨਾ ਹੁੰਦਾ ਤੇ ਪਰ ਲੇਕਿਨ ਅੱਜੇ। ਸਾਡੀ ਗਲਤ ਫਹਿਮੀ ਵੀ ਐ, ਤੇ ਵੈਸੇ ਫੋਨ ਫਾਇਦਾ। ਫੈਯਦਾ ਵੀ ਦਿੰਦੇ ਨੇ, ਤੇ ਨੁਕਸਾਨ ਵੀ ਨੇ।
ਹੂ ਹੂ ਹੂ ਤੇ ਦੇਖੋ ਜਰਾਤ ਤੋਂ ਜ਼ਿਆਦਾ ਅਸੀਂ ਕੋਈ ਵੀ ਚੀਜ਼ ਯੂਜ ਕਰਾਂਗੇ, ਨਾ ਉਹ ਸਾਨੂੰ ਨੁਕਸਾਨ ਹੀ ਦੇਵੇਗੀ ਹੈ ਨਾ। ਹੈਬਿਟ ਨਾ ਬਣਾਓ ਨਾ ਕਿਸੇ ਚੀਜ਼ ਨੂੰ। ਅਸੀਂ ਲਿਮੀਟਡ ਯੂਜ ਕਰੀਏ ਤਾਂ ਉਹ ਜ਼ਿਆਦਾ ਵਧੀਆ ਅਸੀਂ ਹਰ। ਚੀਜ਼ ਦੇ ਫਾਇਦੇ ਲੈ ਕੇ ਚਲੀਏ, ਅਗਰ ਸਾਨੂੰ ਕਿਸੇ ਚੀਜ਼ ਦੀ ਫੈਸਿਲਿਟੀ ਮਿਲੀ ਹੈ ਨਾ। ਤੇ ਉਹਨੂੰ ਫੈਸਿਲਿਟੀ ਵੱਕਣ ਹੀ ਯੂਜ਼ ਕਰੀਏ। ਗੱਲ ਐ ਵੈ ਅਸੀਂ ਉਝ ਜ਼ਰੂਰਤ ਤੋ ਜ਼ਿਆਦਾ। ਕਰੀ ਜਾਵਾਂਗੇ ਫੋਨ ਦਾ ਚਲਾਈ ਜਾਵਾਂਗੇ, ਸਾਰਾ ਦਿਨ ਕੰਨ 'ਤੇ ਫ਼ੋਨ ਲੱਗਾ ਸਾਡੇ। ਕੰਨ 'ਤੇ ਵੀ ਅਸਰ ਪੈਂਦਾ ਹੈ ਨਾ ਅਸੀਂ।
ਹਾਂਜੀ ਫੋਨ ਨੂੰ ਏਦਾਂ ਵੇਖਣਾ ਕਈ ਵਾਰੀ ਤੇ। ਹਾਂ ਕਈ ਵਾਰੀ। ਉਸ ਦਿਨ ਉਹ ਕੁੜੀ ਕਿੰਨਾ ਰੋਂਦੀ ਸੀ, ਮੇਰੀ ਤਬੀਅਤ ਠੀਕ ਨਹੀਂ ਸੀ, ਸਾਡੇ ਹਸਬੈਂਡ ਨੂੰ ਉਹਨੂੰ ਫੋਨ। ਫੜਾ ਤਾ ਤੇ ਅਸੀਂ ਤੇ ਸੋ ਗਏ, ਤੇ ਕੁੜੀ ਰਾਤ ਨੂੰ ਦੋ ਵਜੇ ਤੱਕ ਫ਼ੋਨ ਹੀ ਵੇਖਦੀ ਰਹੀ ਦੱਸੋ।
ਦੱਸੋ ਉਹ ਫੇਰ ਉਹ ਨਾ ਹੈਬਿਟ ਪੂਰੀ ਉਹ ਨੀਂਦ ਵੀ ਪੂਰੀ ਨਹੀਂ ਹੁੰਦੀ।
ਕਹਿੰਦੇ ਉਹ ਤੇ‌‌ ਜੇ ਚਲਾ ਰਹੇ ਹੋ ਫੋਨ ਲੈ ਕੇ ਖੋਹ ਕੇ ਰੱਖਿਆ ਉਹਨਾਂ ਕੋਲੋ, ਕਾਰਟੂਨ ਵੇਖਦੇ ਹੋਏ। ਐਵੈ ਫਿਰ ਰੇਡੀਏਸ਼ਨ ਨਿਕਲਦੀ ਹੈ ਫੋਨ 'ਚੋਂ ਬਹੁਤ ਚੀਜ਼ਾਂ ਹੁੰਦੀਆਂ ਦਿੱਕਤ ਕਰਦੀ ਹੈ ਫਿਰ।
ਅੱਖਾਂ ਤੇ ਜ਼ਰੂਰਤ ਤੋ ਜਯਾਦਾ ਦੇਖੋਗੇ ਤਾਂ ਅੱਖਾਂ। ਤੇ ਨੁਕਸਾਨ ਦੇਵੇਗਾ ਜੋ ਤੋਂ ਜ਼ਿਆਦਾ ਗੱਲਾਂ ਕਰਾਂਗੇ ਫੋਨ ਤੇ। ਕੰਨਾਂ 'ਤੇ ਨੁਕਸਾਨ ਦੇਵੇਗਾ ਹੈ, ਨਾ ਉਹਦੀ ਰੇਡੀਏਸ਼ਨ ਵੈਸੇ ਹੀ ਤੇਜ਼ ਹੁੰਦੀ ਹੈ ਸਾਨੂੰ ਹਮੇਸ਼ਾ। ਜਾਂ ਵੈਸੇ ਫੋਨ ਦਾ ਨੈੱਟ ਬੰਦ ਕਰਕੇ ਫਿਰ ਸੋਣਾ ਚਾਹੀਦਾ।
ਹਾਂਜੀ।
ਹੈਨਾ ਫੋਨ ਦੇ ਵਿੱਚ ਅਸੀਂ। ਜ਼ਰੂਰਤ ਤੋਂ ਜ਼ਿਆਦਾ ਦੇਖਾਂਗੀ ਨਾ ਸਾਡੀ ਅੱਖਾਂ 'ਤੇ ਬਹੁਤ ਇਫੈਕਟ ਪਾਇਆ, ਮੇਰੇ ਤਾਂ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਮੈਂ ਸਹੀ ਦੱਸਾਂ। ਮੇਰਾ ਬਹੁਤ ਸਿਰ ਦਰਦ ਹੁੰਦਾ ਫਿਰ। ਮੈਂ ਤੇ ਫੇਰ ਕਹਿੰਦੀ ਹਾਂ ਚੱਲ ਰੱਖ ਦੇ ਬਈ ਆ। ਹੁਣ, ਫੋਨ ਨੇ ਤਾਂ ਨਾ ਦਿਮਾਗ ਹੀ ਖ਼ਰਾਬ ਕੀਤਾ ਹੋਇਆ ਹਾਂ ਇਸ ਗੱਲ। ਹ ਹਾਂ ਅਤੇ।
ਜ਼ਿਆਦਾ ਵੀ ਯੂਜ਼ ਨਹੀਂ ਕੀਤਾ ਜਾਂਦਾ ਨਾ ਫਿਰ ਫੋਨ ਨੂੰ ਫਿਰ ਤਾਂ ਹੀ ਕਰਕੇ ਦੇਖ। ਦਿੱਕਤ ਹੁੰਦੀ ਹੈ, ਹੈਡਏਕ ਤਾਂ ਹੀ ਹੁੰਦੀ ਹੈ ਜ਼ਿਆਦਾ ਯੂਜ਼ ਕਰਨ ਨਾਲ।
ਅੱਜ ਕੱਲ ਕਿਉਂ ਹੈੇਡਕ ਰਹਿੰਦੀ ਇੰਨੀ ਜ਼ਿਆਦਾ ਸਿਰਾ 'ਚ?
ਹਾਂ, ਅੱਖਾਂ ਵੀਕ ਕਿਉਂ ਹੋ ਰਹੀਆਂ ਨੇ?
ਆਖਾਂ ਵੀ ਛੋਟੇ ਬੱਚਿਆਂ ਨੂੰ ਚਸ਼ਮਾ ਲੱਗੇ ਹੋਏ ਨੇ।
ਕਿਉਂਕਿ ਸਟਾਰਟਿੰਗ ਚ ਵੀ ਛੋਟੇ ਹੁੰਦੇ ਫੋਨ ਵਿੱਚ‌ ਚ
ਹਮ ਹਮ ਉਹੀ ਨਾ ਫਿਰ ਉਹ ਪੜ੍ਹਾਈ ਵੱਲ ਉਹਨਾਂ ਦਾ ਧਿਆਨ ਨਹੀਂ ਜਾਂਦਾ, ਉਹ- ਫੋਨਾਂ ਫੋਨ ਹੀ ਯੂਜ ਕਰਦੇ ਨੇ ਸਾਰਾ ਦਿਨ ਰੀਲਾਂ ਸਕਰੋਲ ਕਰਦੇ ਰਹਿੰਦੇ ਨੇ, ਤੇ ਹੋਰ ਕੁਛ ਕਈ ਕੰਮ ਹੀ ਨਹੀਂ ਹੈਗਾ ਉਹਨਾਂ ਦਾ।
ਅਸੀਂ ਪਿੱਛੇ ਗਏ ਸੀ ਕਿਤੇ ਤੇ ਉੱਥੇ ਵੇਖਿਆ ਉਹ ਬੱਚੇ ਨੂੰ ਜਦੋਂ ਮੈਂ ਵੇਖਿਆ ਉਹਨੂੰ ਪੜ੍ਹਾਈ 'ਚ ਵੇਖਿਆ ਹੀ ਨਹੀਂ। ਜਦੋਂ ਉਹਦਾ ਵੇਖਿਆ ਉਦੋਂ ਫੋਨ ਹੀ ਫ਼ੋਨ ਉਹਦੇ ਹੱਥ 'ਚ ਸੀਗਾ ਉਹ ਪਤਾ ਨਹੀਂ ਕਿਹੜੀ ਪਬਜੀ ਗੇਮ ਉਹਨੂੰ ਖੇਡਣ 'ਚ ਲੱਗਾ ਦਾ ਜੋ ਮੁੰਡਾ ਖੇਡਣ 'ਚ ਲੱਗਾ ਦਾ ਜਿਹਨੂੰ ਨਾ ਰੋਟੀ, ਨਾ ਪਾਣੀ, ਚਾਰ- ਪੰਜ ਘੰਟੇ ਉਹ ਫ਼ੋਨ 'ਚ ਹੀ ਲੱਗਾ ਰਿਹਾ।
ਉਹ ਐ ਹੀ ਹੁੰਦਾ ਨਾ ਉਹ ਉਹਦੇ ਤੋਂ ਹੀ ਉਹਨਾਂ ਨੂੰ ਮਤਲਬ ਹੈਬਿਟ ਪੈ ਜਾਂਦੀ ਹੈ, ਜਿਹੜੀ ਗੇਮ ਹੈਗੀ ਗੇ ਨਾ ਬੜੀ ਖਤਰਨਾਕ ਗੇਮ ਹੈਈਆ ਬੱਚਿਆਂ ਨੇ ਕਈ ਬੱਚਿਆਂ ਨੇ ਤਾਂ ਮਤਲਬ ਸੁਸਾਈਡ ਤੱਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਗੇਮ ਦੇ ਪਿੱਛੇ-ਪਿੱਛੇ ਹਾਂ ਇਹ ਗੇਮ ਦੇ ਬੋ ਇਹ ਚੀਜ਼ ਬਹੁਤ ਗਲਤ ਹੈ ਬਈ ਕੋਈ ਨਾ ਆਪਣੇ ਬੱਚਿਆਂ ਨੂੰ ਰੋਕੋ ਮਨਾ ਕਰੋ ਕਿ ਬੱਚਾ ਥੋੜ੍ਹਾ ਯੂਜ ਕਰੋ ਅੱਛਾ ਯੂਜ ਕਰੋ। ਹਰ ਚੀਜ਼ ਨੂੰ ਅਸੀਂ ਲਿਮਿਟਿਡ ਵਿੱਚ ਯੂਜ ਕਰਾਂਗੇ ਤੇ ਵਧੀਆ ਕਿਸੇ ਚੀਜ਼ ਨੂੰ ਹੈਬਿਟ ਬਣਾਓਗੇ ਤੇ ਬਹੁਤ
ਉਹਨਾਂ ਦੇ ਮਾਂ-ਪਿਓ ਕੰਮ ਤੇ ਜਾਂਦੇ ਨੇ ਮਾਂ-ਪਿਓ ਕੰਮ ਤੇ ਚਲੇ ਜਾਂਦੇ ਨੇ, ਤੇ' ਬੱਚਾ ਪਿੱਛੇ ਫੋਨ ਚਲਾ ਰਿਹਾ ਕਿੱਦਾਂ ਕਰ ਰਿਹਾ ਕਿਦਾਂ ਨਹੀਂ ਪਤਾ ਨਹੀਂ ਨਾ ਫਿਰ ਓਹਨਾ ਨੂੰ ਲੱਗਦਾ, ਇਹ ਗੱਲ ਹੈ।
ਹਾਂ, ਉਹ ਫੋਨ ਦੇ ਜਾਂਦੇ ਨੇ ਕਿ ਚਲੋ ਸਾਡਾ ਬੱਚਾ ਫ਼ੋਨ ਯੂਜ ਕਰਕੇ ਫ਼ੋਨ ਹੀ
ਉਹ ਤਾਂ ਦੇ ਜਾਂਦੇ ਨੇ ਚਲੋ ਬਈ ਅਸੀਂ ਕੰਮ ਤੇ ਹਾਂ ਅਸੀਂ ਪੁੱਛ ਲਵਾਂਗੇ ਰੋਟੀ ਰੋਟੀ ਖਾਧੀ ਨੀ ਖਾਦੀ ਪਰ ਬੱਚਾ ਓਥੇ ਘਰ ਚ' ਪਿੱਛੇ ਮਿਸ ਹੋ ਆਹੋ ਓਹੀ ਅੱਛਾ! ਹਮ ਮਾਂ ਪਿਓ ਤੇ ਸਹੀ ਸੋਚ ਕੇ ਤੇ ਪਰ ਬੱਚਾ ਪਿੱਛੋ ਪੱਛੇ ਕੀ ਕਰ ਰਿਹਾ, ਉਹ ਮਾਂ ਪਿਓ ਨੂੰ ਪਤਾ ਵੇਖਣਾ ਚਾਹੀਦਾ, ਬੱਚਿਆਂ ਨੂੰ ਐਵੇਂ ਕੱਲਾ ਛੱਡ ਕੇ ਵੀ ਜਾਣਾ ਗ਼ਲਤ ਐ। ਫੋਨ ਦੇ ਤੌਰ ਤੇ, ਹਾਂਜੀ-ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ ਜੀ।